ਹੈਲੋ, ਹਾਂਜੀ ਸਸ ਸ਼੍ਰੀਕਾਲ ਜੀ।
ਹੋਰ ਕਿਵੇਂ ਓ?
ਵਧੀਆ, ਤੁਸੀ ਦੱਸੋ?
ਬਸ ਠੀਕ ਠਾਕ। ਹੋਰ ਘਰ ਸਭ ਕਿਵੇਂ ਤੋਆਡੇ?
ਹਾਂਜੀ ਸਭ ਵਧੀਆ। ਤੁਆਡੇ ਘਰ ਸਭ ਠੀਕ ਨੇ?
ਹਾਂਜੀ ਸਭ ਤੇ ਚੜ੍ਹਦੀ ਕਲਾ।
ਵਧਿਐ। ਹੋਰ ਕੀ ਕਰ ਰੇ ਸੀ?
ਕੁੱਛ ਨੀ ਮੈਂ ਬਸ ਹੁਣੇ ਹੀ ਅ ਮਸਤ ਅਫਗਾਨੀ ਚਿਕਨ ਖਾ ਕੇ ਆਇਆ, ਨਵਾਂ ਸਿੱਖਿਆ ਸੀ ਬਨਾਣਾ ਹਾਂਜੀ-ਹਾਂਜੀ।
ਚਾਂਪ ਤੁਸੀਂ ਆਪ ਬਣਾਯਾ ਸੀ?
ਹਾਂਜੀ ਆਪੇ ਈ ਬਣਾਈ ਦੈ, ਮਤਲਬ ਥੋੜਾ ਜਾ ਸ਼ੌਂਕ ਹੈਗਾ ਤੇ ਸਿੱਖ ਲੈਂਣੇ ਆ, ਮਤਲਬ ਫ੍ਰਰੀ ਟਾਈਮ ਚ।
ਕਈ ਹੁੰਦੇ ਆ ਨਾ ਮੁੰਡੇ ਜਿਨਾਂ ਨੂੰ ਨਈ ਹੁੰਦਾ ਸ਼ੌਕ ਕੁਕਿੰਗ ਵਗੈਰਾ ਕਰਨ ਦਾ। ਤੇ ਤਾਂ ਮੈਨੂੰ ਮਲ ਲਗਿਆ ਕਿ ਤੁਸੀਂ ਖੁੱਦ ਬਣਾਇਆ ਜਾਂ ਵੈਸੇ ਬਜ਼ਾਰੋਂ ਖਾਧਾ ਹੋਏ।
ਨਈ-ਨਈ ਓ ਕਦੀ ਕਦਾਰ ਮਨ ਕਰ ਜਾਂਦਾ ਕਿ ਹਾਂ ਬਈ ਅੱਜ ਆਪ ਬਣਾਈਏ। ਤੇ ਓਦੋ ਬਸ ਥੋੜਾ ਜਿਆ ਸ਼ੌਕ ਪੈ ਜਾਂਦੈ। ਐ ਨਈ ਮਾੜਾ ਬੋਤਾ ਐਦਾ ਨਈ ਕਿ ਡੇਲੀ ਬੇਸਿਸ ਤੇ ਥੋੜਾ ਬੋਤ।
ਹਮ-ਹਮ ਨੀ ਵਧੀਆ ਗੱਲ ਏ, ਕਰਨਾ ਚਾਈਦੈ। ਸਭ ਕੁੱਛ ਆਣਾ ਚਾਈਦੈ ਅੱਜ-ਕੱਲ। ਕਿਦਾਂ ਬਣਾਇਆ ਸੀ ਤੁਸੀ? ਅੱਛਾ-ਅੱਛਾ ਦੱਸੋ ਫੇਰ!
ਪਹਿਲਾ ਤੇ ਮੈਂ ਪਤਾ ਕੀ ਕੀਤਾ, ਪੈਹਿਲੇ ਅ ਪ੍ਰੈਸ਼ ਚਿਕਨ ਲੈ ਕੇ ਆਇਆ ਦੁਕਾਨ ਤੋਂ, ਫੇਰ ਉਸ ਤੋ ਬਾਦ ਉਹਨੂੰ ਅਸੀ ਨਮਕ ਤੇ ਥੋੜ੍ਹੀ ਦਹੀ ਲਾ ਕੇ ਨਾ ਅ ਮੈਰੀਨੇਟ ਸ਼ਨ ਅਸੇ ਲਾ ਦੇਣਾ ਉਹਨੂੰ ਠੀਕ ਐ। ਫਸਟ ਮੈਰੀਨੇਟ ਕਰ ਦੇਣਾ ਉਹਨੂੰ ਤੇ ਉਹਨੂੰ ਤੁਸੀ ਮਰਜ਼ੀ ਏ ਜਿੰਨੀ ਮਰਜ਼ੀ ਦੇਰ ਰੱਖੋ, ਮਤਲਬ ਏਦਾ ਕੈਂਦੇ ਕਿ ਜਾਦਾ ਦੇਰ ਜਿੰਨੀ ਜਾਦਾ ਦੇਰ ਰੱਖੋਗੇ ਉਹਨੂੰ ਫਰੀਜ਼ਰ ਚ, ਓਨਾ ਜਾਦਾ ਓ ਵਧੀਆ ਹੁੰਦੈ ਬੰਨਦੈ ਮੈਂ ਤੇ ਜਾਦਾ ਦੇਰ ਰੱਖਿਆ ਨੀ ਏਹਨੂੰ
ਤੁਸੀ ਕਿੰਨੀ ਦੇਰ ਰੱਖਿਆ ਸੀ? ਏਕ ਘੰਟੇ ਅੱਛਾ। ਵੈਸੇ ਘੰਟੇ ਤੋਂ ਜ਼ਿਆਦਾ ਵੀ ਰੱਖ ਸਕਦੇ ਹਾਂ ਆਪਾਂ।
ਹਾਂਜੀ- ਹਾਂਜੀ ਓਦਾਂ ਤੇ ਬਾਰਾਂ ਘੰਟੇ ਵੀ ਰੱਖ ਸਕਦੇ ਹਾਂ।
ਅੱਛਾ- ਅੱਛਾ -ਅੱਛਾ ਜ਼ਿਆਦਾ ਟੇਸਟ ਅੱਛਾ ਆਉਂਦਾ ਗਾ।
ਹਾਂਜੀ, ਉਹ ਕੀ ਇੱਕ ਫਰੀਜ਼ਰ ਵਿੱਚ ਰੱਖ ਦਿੰਦੇ ਨੇ ਡੀਪ ਫੀਜ਼ਰ ਵਿੱਚ ਉਹਦੇ ਅੰਦਰ ਕੀ ਬਿਲਕੁਲ ਅੰਦਰ ਤੱਕ ਜਿਹੜਾ ਫਲੇਵਰ ਏ ਨਾ ਉਹ ਚਲਾ ਜਾਂਦੈ। ਹੱਡੀਆਂ ਤੱਕ ਤੇ ਉਹ ਬਹੁਤ ਟੈਂਡਰ ਹੁੰਦੈ।
ਤੇ ਉਹ ਹਾਂ ਜਿਹੜੀ ਚੀਜ਼ ਮਤਲਬ ਮਿਲਾ ਕੇ ਰੱਖਣਾ ਉਹ ਕਿੱਦਾਂ ਬਣਾਇਆ ਤੁਸੀਂ?
ਉਹ ਕੁ ਮ ਨੋਰਮਲ ਤੁਸੀਂ ਅ ਦਹੀਂ ਲਾਈ ਠੀਕ ਹੈ ਦਹੀਂ ਦਾ ਪਾਣੀ ਨਚੋੜ ਲਿਆ, ਜਿਹੜਾ ਕੋਈ ਕੱਪੜਾ ਹੋ ਜਾਂਦਾ ਨਾ ਕੋਈ ਕੋਟਨ ਦਾ ਪਿਓਰ ਦਾ, ਸੂਤ ਦਾ ਕੱਪੜਾ, ਉਹਦੇ ਅੰਦਰੋ ਜੀ ਨਿਚੋੜ ਲਿਆ ਦਹੀਂ ਨੂੰ ਦਹੀਂ ਜਿਹੜੀ ਸੁੱਕੀ- ਸੁੱਕੀ ਬੱਚੇ ਸੀ ਕੱਪੜੇ ਦੇ ਅੰਦਰ, ਉਹਨੂੰ ਉਹਦੇ ਉੱਤੇ ਬਹਿ ਮੈਰੀਨੇਸ਼ਨ ਉੱਤੇ ਰੱਖਤਾ, ਚਿਕਨ ਦੇ ਉੱਤੇ
ਨਹੀਂ ਸੀਰਮ ਅੱਛਾ- ਅੱਛਾ ਮਤਲਬ ਕੋਈ ਦਹੀਂਏ 'ਚ ਕੁਛ ਮਿਕਸ ਨੀ ਕਰਨਾ, ਮਸਾਲਾ ਵਗੈਰਾ ਜਾਂ ਕੁਛ
ਕਰ ਸਕਦੇ ਹੋ, ਕਰ ਸਕਦੇ ਹੋ ਹਾਂਜੀ -ਹਾਂਜੀ ਬੜੇ ਉਪਸ਼ਨ ਐ, ਮਤਲਬ ਮੈਂ ਤੇ ਕੀਤਾ ਦਹੀਂ ਲਈ, ਦਹੀਂ ਪਾਈ ਉਹਦੇ ਤੇ ਫਿਰ ਨਮਕ ਲਾਇਆ, ਨਮਕ ਪਾਇਆ ਫੇਰ ਥੋੜਾ ਜਿਹਾ ਮਿਰਚਾਂ ਲਗਾ ਲਈਆਂ, ਨਿੰਬੂ ਨਿਚੋੜਤਾ ਇੱਕ, ਠੀਕ ਹੈ ਅਦਰਕ ਲਸਣ ਦਾ ਪੇਸਟ ਲਾ ਲਿਆ ਐਹਦੇ ਨਾਲ ਬਹੁਤ ਅੱਛਾ ਜੇੜਾ ਫਲੇਵਰ ਹੈ, ਉਹਦੇ ਅੰਦਰ ਰੱਸ ਜਾਂਦਾ ਐ
ਹਮ- ਹਮ ਉਹ ਤੇ ਹੈ ਹੀ ਐ
ਹਾਂਜੀ ਹੁਣ ਐਹਦੇ ਵੀ ਅਲੱਗ- ਅਲੱਗ ਵੇਰੀਏਸ਼ਨ ਹੁੰਦੇ ਨੇ ਉਹ ਵੀ ਲੋਕੀ ਬਣਾਉਂਦੇ ਰੈਂਦੇ ਨੇ, ਪਰ ਮੈਂ ਤੇ ਨੋਰਮਲ ਹੀ ਬਣਾਇਆ ਸੀ ਫਿਰ ਉਹ ਮੈਰੀਨੇਟ ਨਰੇਸਨ ਵਾਸਤੇ ਤੁਸੀਂ ਜਿੰਨੀ ਦੇਰ ਰੱਖਣਾ, ਉਹਨੂੰ ਰੱਖ ਦੋ ਉਸ ਤੋਂ ਬਾਅਦ ਮੈਂ ਫੇਰ ਤੇਲ ਗਰਮ ਕੀਤਾ ਪੈਨ ਦੇ ਅੰਦਰ, ਨੋਨ ਸਟਿਕ ਪੈਨ ਦੇ ਅੰਦਰ, ਤੇਲ ਗਰਮ ਕੀਤਾ ਫਿਰ ਉਹਦੇ ਅੰਦਰ ਹੀ ਸੀਂ ਫਰਾਈ ਕਰਤੇ, ਸ਼ੈਲੋ ਫਰਾਏ ਡੀਪ ਫਰਾਈ ਨਹੀਂ ਕਰਨੀ, ਅੱਧੇ, ਮਤਲਬ ਅੱਧਾ ਉਹ ਡੁੱਬਿਆ ਰਹੇ ਇੱਕ ਸਾਈਡ ਉਹਦੀ, ਜਿਵੇਂ ਉਹਨੂੰ ਪਲਟੀਏ ਨਾ, ਤੇ ਬਾਕੀ ਦੀ ਦੂਜੀ ਸਾਈਡ ਡੁੱਬੀ ਰਹੇ
ਹਮ, ਸਹੀ ਏ ਮਤਲਬ ਹਮ ਸ਼ੈਲੋ ਫਰਾਈ ਕਰ ਲਿਆ
ਉਹਦੇ ਨਾਲ ਕੀ ਜੇੜਾ ਉਹ ਹੁੰਦਾ ਨਾ, ਫਲੇਵਰ
ਹਮ- ਹਮ, ਅੱਛਾ ਤੇ ਫੇਰ ਉਹ, ਉਹ ਕੱਚਾ ਨੀ ਰੇਗਾ ਥੋੜਾ ਬਹੁਤ
ਨਹੀਂ ਮਤਲਬ ਉਹਨੂੰ ਤੁਸੀਂ, ਅ ਏਟੀ ਪਰਸੈਂਟ ਡਨ ਕਰਨਾ, ਸਿਕਸਟੀ ਸੈਵਨ ਏਟੀ, ਏਟੀ ਇੰਨਾ ਮਰਜ਼ੀ ਤੁਸੀਂ ਡਨ ਕਰਦੋ ਇੰਨਾ
ਹਮ ਨਹੀਂ ਫੇਰ ਮਤਲਬ ਜਿਵੇਂ, ਖਾਣ 'ਚ ਵੀ ਨੀ ਲੱਗੇਗਾ ਕੁਛ
ਨਹੀਂ- ਨਹੀਂ, ਉਹਨੂੰ ਐਦਾਂ ਨੀ ਖਾਣਾ ਉਹ ਤੇ ਫਰਾਈਡ ਹੋ ਗਏ ਨਾ, ਅਫਗਾਨੀ ਕਿਉਂ ਬਣਾ ਰਹੇ ਹਾਂ ਅਸੀਂ ਅਫਗਾਨੀ ਐਦਾਂ ਹੀ ਬਣੇਗਾ, ਫੇਰ ਉਹ ਕੀ ਕਰਨਾ ਅਸੀਂ ਜੇੜੀ ਮੈਰੀਨੇਸ਼ਨ ਲਗਾਈ ਸੀ ਨਾ ਜੇੜੀ ਉਹ ਬਾਕੀ ਦੀ ਬੱਚੀ ਹੋਏਗੀ ਪਿਓਰੀ ਦੀ, ਮੈਰੀਨੇਸ਼ਨ ਦੀ, ਉਹਨੂੰ ਉਸੇ ਤੇਲ ਦੇ ਅੰਦਰ ਪਾ ਦੇਣਾ ਜੋ ਸਾਰੇ ਪੀਸ ਫਰਾਈ ਕਰਕੇ ਰੱਖ ਲਏ ਤੁਸੀਂ, ਮਤਲਬ ਏਟੀ ਪਰਸੈਂਟ ਡਨ ਕਰ ਲਏ, ਫੇਰ ਉਸੇ ਨੂੰ, ਜਿਹੜੇ ਬੈਟਰ ਬੱਚੇਗਾ ਨਾ ਉਹਨੂੰ ਉਹਦੇ ਅੰਦਰ, ਮ
ਪਿਆਜ ਵਗੈਰਾ, ਅ ਮਸਾਲੇ ਟਮਾਟਰ, ਜਿੱਦਾਂ ਪਾਉਦੇ ਆਂ ਆਪਾਂ
ਨਹੀਂ- ਨਹੀਂ ਉਹਦੀ ਲੋੜ ਨਹੀਂ ਹੈ, ਮਤਲਬ ਅਫਗਾਨੀ ਤਾਂ ਦਾਂ ਨੋਰਮਲ ਹੀ ਬਣਦਾ ਹਾਂਜੀ ਉਹੀ ਜੇੜਾ ਬੈਟਰ ਦਾ ਬਚਿਆ ਹੋਏਗਾ ਮੈਰੀਨੇਸ਼ਨ ਦਾ, ਉਹੀ ਬਸ ਉਹਦੇ ਅੰਦਰ ਤੇਲਸ ਪਾਣਾ, ਤੇ ਉਹਨੂੰ ਅੱਛੀ ਤਰ੍ਹਾਂ ਕੁੱਕ ਕਰਨਾ ਜਦ ਤਕ, ਉਹਦਾ ਮਤਲਬ ਦਹੀਂ ਆਪਣਾ ਘਿਓ ਨਹੀਂ ਛੱਡ ਦਿੰਦੀ ਨਾ ਉੱਤੇੇ ਤੱਕ ਤੇ ਔਰ ਉਹਨੂੰ ਪੀਸ ਦੇ ਨਾਲ ਹੀ ਕੁੱਕ ਕਰਨਾ, ਤੇ ਜੇੜਾ ਪੀਸ ਏ ਉਹ ਬਾਕੀ ਦਾ ਉਹਦੇ ਅੰਦਰ ਨਾਲ ਡਨ ਹੋਏਗਾ, ਫੇਰ ਤੁਸੀਂ ਉਹੀਓ ਪੈਨ ਦੇ ਉੱਤੇ ਕੋਈ ਕੁਛ ਚੀਜ਼ ਢੱਕ ਦੋ, ਦੂੰ ਲਿਡ ਲਗਾ ਦੋ, ਫੇਰ ਉਹ ਧੀਰੇ ਧੀਰੇ ਕੁੱਕ ਹੋ ਜਾਏਗਾ ਹੰਡਰਡ ਪਰਸੈਂਟ ਕੁਕ ਹੋ ਜਾਏਗਾ, ਫੇਰ ਮੈਂ ਕਹਿੰਦਾ ਤੁਸੀਂ ਜ਼ਾਦਾ ਅਗਰ ਮੈਰੀਨੇਟ ਜ਼ਾਦਾ ਲੰਬਾ ਕਰਨਾ, ਤੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਬਾਕੀ ਇਹਨੂੰ ਕੁ ਕੁਕ ਕਰਨ ਵਿੱਚ ਤੇ, ਲਾ ਲਓ ਇੱਕ ਘੰਟਾ ਲੱਗ ਜਾਏਗਾ, ਕਿਉਂਕਿ ਫਰਾਈ ਕਰਕੇ ਤੁਸੀਂ ਫਿਰ ਕੱਢੋਗੇ ਫੇਰ ਮਸਾਲੇ ਨੂੰ ਭੁੰਨੋਗੇ, ਉਹੀਏ ਸ਼ੌਂਕੀਆਂ ਤੌਰ ਤੇ ਹੈ ਮਤਲਬ ਹਾਂਜੀ, ਉਹ ਨੀ ਹੈ ਕਿ ਮਤਲਬ ਹਰ ਵੀਕਐਂਡ ਕੋਈ ਕਰੇ ਕਿਉਂਕਿ ਖਿਲੈਰਾ ਬੜਾ ਪੈਂਦਾ ਐਹਦੇ ਨਾਲ
ਹਾਂ ਨਹੀਂ ਕੋਈ ਨੀ ਜਿਵੇਂ ਕੁਛ ਬੰਦਾ ਅਲੱਗ ਵੀ ਟਰਾਈ ਕਰੇ ਨਾ ਕਦੀ, ਜਿਵੇਂ ਸੇਮ -ਸੇਮ ਟੇਸਟ ਕਰਕੇ ਹੋ ਜਾਂਦਾ ਬੋਹ ਤੇ ਕੁਛ ਅਲੱਗ ਵੀ ਟਰਾਈ ਕਰਨਾ ਚਾਈਦਾ। ਹਂ, ਚਲੋ ਵਧੀਆ ਗੱਲ ਏ ਤੁਸੀਂ ਮੈਨੂੰ ਦੱਸਿਆ ਐ। ਮੈਂ ਕੋਈ ਨੀਂ ਟਰਾਈ ਕਰਾਂਗੀ ਇੱਕ ਬਾਰ ਹਾਂਜੀ ਅ ਹਾਂਜੀ, ਸ ਮੈਂ ਤੇ ਹੋਰ ਵੀ ਬੋਤ ਚੀਜ਼ਾਂ ਬਣਾਣੀ ਆਂ ਕਿਉਂਕਿ ਬੱਚਿਆਂ ਦੀ ਡਿਮਾਂਡ ਹੁੰਦੀ ਐ ਕਿ ਬਈ ਫਾਸਟ ਫੂਡ ਵਗੈਰਾ ਕੁਛ ਖਾਣਾ ਬਾਰੋਂ ਦੀ ਤੇ ਫਿਰ ਬਾਰੋਂ ਦੀ ਤੇ ਥੋੜਾ ਹੁੰਦਾ ਐ ਕਿ ਬਚ ਫਿਰ ਬੱਚਿਆਂ ਨੇ ਖਾਣਾ ਤੇ ਪਤਾ ਨੀਂ ਕੈਵੇਂ ਦਾ ਬਣਾਂਦੇ ਨੇ। ਹਂ, ਹਂ ਤੇ ਫੇਰ ਮੈਂ ਘਰ ਈ ਹਾਂ, ਫੇਰ ਮੈਂ ਕੱਲ ਪਰਸੂ ਈ ਮੋਮੋਸ ਬਣਾਏ ਸੀ, ਘਰ ਈ ਬਣਾਏ ਸੀ ਮੈਦੇ ਦੇ। ਓ ਮੈਦਾ ਮੈਦੇ ਦੇ ਤੇ ਬਣਾਏ ਨੀਂ, ਸੂਜੀ ਦੇ ਬਣਾਏ ਸੀ। ਹਾਂਜੀ। ਹਾਂਜੀ। ਓ ਹੈਲਦੀ ਵੀ ਸੀ ਨਾਲੇ, ਅ ਵਿੱਚ ਵੀ ਸਾਰੀ ਵੈਜੀਟੇਬਲ ਸੀ, ਪਨੀਰ ਸੀ ਤੇ ਪੱਤਾ ਗੋਭੀ, ਸ਼ਿਮਲਾ ਮਿਰਚਾਂ ਇਹ ਸਾਰੀ ਵੈਜੀਟੇਬਲਸ ਪਾਈਆਂ ਸੀ ਤੇ ਬਾਰੋਂ ਓ ਓਦਾ ਜੇੜੀ ਕੋਡਿੰਗ ਸੀ ਓ, ਮੈਦੇ ਦੀ ਸੀ।
ਹਾਂਜੀ, ਹਾਂਜੀ।
ਪੂਰਾ ਹੈਲਦੀ ਬਣਾਇਆ ਸੀ ਮੈਂ, ਓ ਮੈਦੇ ਨੂੰ ਪੈਲੇ ਗਰਮ ਪਾਣੀ ਨਾਲ ਥੋੜਾ ਜਿਵੇਂ ਗੁਨਗੁਣਾ ਪਾਣੀ ਹੁੰਦਾ ਨਾਂ
ਹਾਂਜੀ ਹਾਂਜੀ।
ਓਦੇ ਵਿੱਚ ਗੁੰਨ ਲੈਣਾ, ਥੋੜਾ ਨਮਕ ਪਾ ਕੇ, ਥੋੜਾ ਓਇਲ ਪਾ ਕੇ। ਤੇ ਪੇੜ ਜਦੋਂ ਗੁਣਿਆ ਜਾਏਗਾ। ਪੂਰੀ ਚੰਗੀ ਤਰ੍ਹਾਂ ਸੂਜੀ ਗੁਨ੍ਹੀ ਜਾਏਗੀ। ਤੇ ਫੇਰ ਓਨੂੰ ਸਾਈਡ ਤੇ ਰੱਖ ਦੇਣਾ, ਥੋੜੀ ਦੀ ਰੈਸਟਸ ਤੇ। ਤੇ ਇੰਨੀ ਦੇਰ ਥੋੜ੍ਹੀ ਦੇਰ ਈ ਵੈਸੇ ਪੰਜ ਦਸ ਮਿੰਟ ਦੀ ਤੇ ਏਨੀਂ ਦੇਰ ਤੁਸੀਂ
ਕਰਕੇ ਪੜ੍ਹਨਾ ਸਜੀਵ ਕਰੇ ਜਾਂ ਆਪਣੇ ਹਿਸਾਬ ਨਾਲ।
ਨਈਂ ਨਈਂ, ਅਪ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਲੱਗੇ। ਜਿੱਦਾਂ ਅ ਸੇਮ ਆਟਾ ਗੁੰਣਦੇ ਆ ਨਾਂ ਓਦਾਂ ਈ ਸ ਸੇਮ ਤੁਸੀਂ ਓ ਸੂਜੀ ਗੁੰਨੀ। ਕੋਈ ਹਾਂ ਤੇ ਥੋੜਾ-ਥੋੜ੍ਹਾ ਈ ਪਾਣੀ ਪਾਣਾ ਪੈਲੇ ਸਟਾਰਟਿੰਗ ਇੱਚ ਨਾਂ। ਕਿਤੇ ਜਿਆਦਾ ਪਾਣੀ ਪੈ ਜੇ ਹੋਰ ਤੇ ਫੇਰ ਹਂ, ਫਿਰ ਹਾਂ ਫੇਰ ਓਨੂੰ ਆੱਟੇਕ ਨੂੰ ਗੁੰਣ ਲੋ। ਫਿਰ ਓਨੂੰ ਸਾਈਡ ਤੇ ਰੱਖ ਦੋ ਥੋੜੀ ਦੇਰ ਅਸਤੇ ਤੇ ਇੰਨੀੇ ਦੇਰ ਵਿੱਚ ਵੈਜੀਟੇਬਲ ਕਟ ਕਰ ਲੋੋ। ਤੇ ਪੂਰੀ ਮਤਲਬ ਜਿਵੇਂ ਚੋਪ, ਫਾਈਨ ਕਰਦੇ। ਫਾਈਨ ਚੋਪ ਕਰ ਲੋ ਤੇ ਫੇਰ ਓਨੂੰ ਗ੍ਰਾਇੰਡਰ ਵਿੱਚ ਕਰ ਲੋ ਜਿੱਦਾਂ ਵੀ, ਬਰੀਕ ਕਰਨੀ ਐ ਤੇ ਫੇਰ ਓਦਾ
ਤੇ ਓਦੇ ਅੰਦਰ ਦਾ ਅੰਦਰ ਦਾ ਜੋ ਜਅਸੀਂ ਬਣਾਣਾ, ਓਨੂੰ ਫਿਰ ਅਸੀਂ ਫਰਾਈ ਕਰਨਾ ਜਾਂ ਭੁੰਨਨਾ ਐ? ਕੁਛ ਕਰਨਾ।
ਹਾਂ, ਹਾਂ। ਓ ਮੈਂ ਦੱਸਣੀ ਆਂ। ਪੈਲੇ ਓਦਾ ਜਿਵੇਂ ਸਾਰੀ ਵੈਜੀਟੇਬਲਸ ਨਿਚੋੜ ਕੇ ਪਾਣੀ ਨੀਕਾਲ ਲੋ ਓਦਾ। ਤੇ ਫੇਰ ਉਸ ਤੋਂ ਬਾਅਦ ਓ ਸਾਰੀ ਵੈਜੀਟੇਬਲਸ ਨੂੰ ਥੋੜਾ ਓ ਕਰ ਲੈਣਾ ਥੋੜਾ ਓ ਤੱਕ ਲੈਣਾ ਮਤਲਬ ਕਿ ਮਸਾਲਾ ਜਿੱਦਾਂ ਆਪਾਂ ਤੜਕਦੇ ਆਂ ਓਦੇ ਵਿੱਚ ਈ ਸਾਰਾ ਓ ਪਾ ਕੇ। ਵੈਜੀਟੇਬਲਸ ਵਗੈਰਾ ਪਾ ਕੇ, ਪਿਆਜ ਵਗੈਰਾ ਜੋ ਤੁਸੀਂ ਪਾਣਾ ਅਗਰ ਪਾਣਾ ਏ ਤੇ, ਪਿਆਜ ਵੀ ਪਾ ਈ ਸਕਦੇ ਓ ਅਗਰ ਪਾਣਾ। ਜਿੰਨੇ ਖਾਣਾ ਐ। ਤੇ ਫਿਰ ਸਾਰੀ ਵੈਜੀਟੇਬਲਸ ਪਾ ਲਉ ਫਿਰ ਆਪਣੇ ਹਿਸਾਬ ਨਾਲ ਨਮਕ, ਮਿਰਚ ਜੋ ਮਸਾਲੇ ਚ ਰੱਖਣਾ ਉਹ ਪਾ ਲੋ ਫਿਰ ਪਨੀਰ ਪਾ ਲੋ। ਤੇ ਹੂੰ ਫਿਰ ਪਨੀਰ ਅ ਪਨੀਰ ਜਿਵੇਂ ਪੀਸਿਸ ਇਤਨੀ ਮੈਂ ਕੱਟ ਕੀਤਾ ਸੀ ਮੈਂ ਵੀ ਜਿਵੇਂ ਹੱਥਾਂ ਨਾਲ ਚੂਰਾ ਜਿਆ ਕਰਕੇ ਓਦਾਂ ਪਾਇਆ ਸੀ। ਤੇ ਓਦਾ ਪਾਲੋੋ ਪਨੀਰ ਫੇਰ ਉਹ ਉਹਦਾ ਉਹ ਤਿਆਰ ਹੋ ਗਿਆ ਮਸਾਲਾ ਫੇਰ ਮੋਮੋਜ਼ ਫੇਰ ਉਹ ਮੋਮੋਜ਼ ਬਣਾਉਣ ਵਾਸਤੇ ਮੈਦਾ ਜਿਹੜਾ ਆਪਾਂ ਗੁੰਨਿਆ ਸੀ ਉਹਦੇ ਪੇੜੇ ਬਣਾ ਲੋ ਛੋਟੇ ਛੋਟੇ ਬਿਲਕੁਲ ਉਨੂੰ ਵੇਲੋ ਹਾਂਜੀ ਹਾਂਜੀ ਹਾਂਜੀ ਤੇ ਉਹਨੂੰ ਫੇਿ ਰ ਵੇਲ ਲਓ ਬਾਕੀ ਜਿਹੜੀ ਸ਼ੇਪ ਦੇਣਾ ਚਾਹੋ ਤੁਸੀਂ ਉਹਨੂੰ ਸ਼ੇਪ ਦੇ ਪਹਿਲੇ ਸਟਫਿੰਗ ਕਰ ਲਓ ਉਦੀ। ਫਿਰ ਜਿਹੜੀ ਸ਼ੇਪ ਦੇਣਾ ਚਾਹਦੇ ਹੋ ਸ਼ੇਪ ਦੇ ਦੋ ਉਹ ਵਾਲੀ
ਠੀਕ ਹੈ ਜੀ।
ਔਰ ਫੇਰ ਉਹਨੂੰ ਫਰਾਈ ਕਰਨ ਦੀ ਵੀ ਜ਼ਰੂਰਤ ਨੀ ਹੈਗੀ ਦੇਖੋ ਅਗਰ ਫਰਾਈ ਵੀ ਕਰਾਂਗੇ ਤਾਂ ਵੀ ਥੋੜਾ ਹੋ ਜਾਏਗਾ ਨਾ ਕਿ ਬਈ ਓਇਲੀ ਨੀ ਖਾਣਾ ਕਈਆਂ ਨੂੰ ਹੁੰਦਾ। ਤੇ ਵੀ ਉਹਨੂੰ ਓਹੀਓ ਕਰੋ ਸਟੀਮ‌। ਹਾਂ ਸਟੀਮ ਕਰੋ ਉਹਨਾਂ ਨੂੰ ਤੇ ਮੇਰੇ ਕੋਲ ਹੈਗਾ ਉਹ ਸਾਂਚਾ ਉਹਦਾ ਸਟੀਮ ਕਰਨ ਦਾ ਤੇ ਉਹਦੇ ਹੀ ਮੈਂ ਸਟੀਮ ਤੇ ਸੀ ਮੋਮੋਜ਼ ਹਾਂਜੀ ਉਹਦੇ ਚ ਸਟੀਮ ਕੀਤੇ ਸੀ ਮੋਮੋਜ਼ ਤਾਂ ਫਿਰ ਤੇ ਉਹ ਕਰੋ ਥੋੜੀ ਦੇਰ ਤੇ ਆਈ ਥਿੰਕ ਦਸ ਪੰਜ ਦਸ ਮਿੰਟ ਲੱਗੇ ਹੋਣੇ ਉਹਨ ਨੂੰ ਵੀ ਦਸ ਮਿੰਟ ਹੀ ਮੰਨ ਲਓ। ਇੱਕੋ ਵਾਰੀ ਚ ਇੱਕੋ ਵਾਰੀ ਚ ਤਿੰਨ ਮੇਰੇ ਤਿਆਰ ਹੂੰ ਜਿੱਦਾਂ ਤਿੰਨ ਅੰਦਰ ਹੁੰਦੀਆਂ ਨਾ ਪਲੇਟਸ ਥ੍ਰਰੀ ਪਲੇਟਸ ਹੁੰਦੀਆਂ ਅੰਦਰ ਤਿੰਨੋ ਪਲੇਟਾਂ ਭਰ ਕੇ ਮੈਂ ਇੱਕ ਇਕ ਈ ਵਾਰੀ ਬਣਾ ਤੀ ਸੀ ਤੇ ਦੱਸ ਮਿੰਟ ਲੱਗੇ ਸੀ ਬਸ ਉਹਨੂੰ ਸਾਰੇ ਤਿਆਰ ਹੋ ਗਏ ਸੀ। ਚਟਨੀ ਨੀ ਬਣਾਈ ਸੀ ਉਹ ਮੈਂ ਘਰ ਪਹਿਲੇ ਦੀ ਬਣਾ ਕੇ ਰੱਖੀ ਦੀ ਟਮੈਟੋ ਸੋਸ ਆਪਾਂ ਘਰ ਹੀ ਬਣਾਉਂਦੇ ਆ ਨਾ। ਟਮਾਟਰ ਵਗੈਰਾ ਮੰਗਵਾ ਕੇ ਤੇ ਹਾਂ ਉਹ ਪਈ ਦੀ ਸੀ ਆਪਾਂ ਉਹਦੇ ਨਾਲ ਹੀ ਖਾਧੇ ਸੀ।
ਵਧੀਆ ਫਿਰ ਮਜ਼ਾ ਆ ਗਿਆ ਹੋਣਾ। ਨਹੀਂ ਇੱਕ ਵਾਰੀ ਬਣਾਇਆ ਸੀ ਮੋਮੋਸ ਤੇ ਮੈਂ ਤੇ ਜੁਗਾੜ ਕਰਕੇ ਬਣਾਇਆ ਸੀ। ਉਹ ਹਾਂਡੀ ਚ ਪਾਣੀ ਪਾਇਆ ਹਾਂਡੀ ਚ ਪਾਣੀ ਪਾਇਆ ਤੇ ਉਹ ਆਪਾਂ ਜਿੱਦਾਂ ਸਾਡੇ ਘਰ ਕਰਦੇ ਨੇ ਮੰਮੀ ਲੋਕੀ ਕਿ ਉਹ ਜਾਲੀ ਰੱਖ ਦਿੰਦੇ ਦੁੱਧ ਦੇ ਉੱਤੇ ਕਿ ਕੁੱਛ ਪੈਣਾ ਜੇ ਤੇ ਉਹੀ ਬਸ ਉਹੀ ਜਾਲੀ ਦੇ ਉੱਤੇ ਰੱਖਕੇ ਹਾਂਡੀ ਤੇ ਉਹਦੇ ਉੱਤੇ ਅਸੀਂ ਦੀ ਉਹ ਡੋਂਗਾ ਮੂਦਾ ਮਾਰਤਾ ਤੇ ਉਸ ਟੀਮ ਦੇ ਨਾਲ ਅੰਦਰ ਬੰਦੇ ਗਏ। ਬਸ ਏਧਾਂ ਹੀ ਮੈਂ ਮੋਮੋਜ਼
ਚਲੋ ਵਧੀਆ ਗੱਲ ਹੈ ਹਾਂ ਬਣ ਹੀ ਜਾਂਦੇ ਨੇ। ਐਵੇਂ ਵੀ ਵੈਸੇ ਤਾਂ ਭਾਪ ਹੀ ਚਾਹੀਦੀ ਹੁੰਦੀ ਇਹਨਾਂ ਨੂੰ ਜਿੱਦਾਂ ਮਰਜ਼ੀ ਜੀ ਮਿਲ ਜੇ ਚਾਹੇ ਸਟੀਮਰ ਵਿੱਚੋਂ ਮਿਲ ਜੇ ਚਾਹੇ